ਹਾਂਜੀ ਸਤਿ ਸ਼੍ਰੀ ਕਾਲ ਜੀ, ਸਤਿ ਸ਼੍ਰੀ ਅਕਾਲ ਤੁਸੀਂ ਕਿਵੇਂ ਹੋ?
ਬਸ ਜੀ ਵਧੀਆ, ਅੱਜ ਤੁਸੀਂ ਸੁਣਾਓ ਕੁਛ?
ਬਸ ਵਧੀਆ ਜੀ ਵਧੀ। ਦੀਆ ਵਾਹਿਗੁਰੂ ਜੀ ਕਿਰਪਾ ਐ, ਦੀ ਆਪ ਸੁਣਾਈ ਜੀ ਕੀ ਹਾਲ ਚਾਲ ਐ ਆਪ ਕੇ?
ਬਸ ਜੀ, ਗਰਮੀ ਨਾਲ ਕਾਮ ਕਰ ਰਹੇ ਐ।
ਉਹ ਚੰਗਾ ਜੀ ਹੋਰ ਸੁਣਾਈ ਦੀ ਤੁਸੀਂ ਸੁਣਾਓ ਕੀ ਹਾਲ ਹੈ?
ਕਮ ਕਰੋ ਤੇ ਫਿਰ ਕੰਮ ਤਾਂ ਕਰ ਕਰਨਾ ਹੀ ਪੜਦਾ ਹੈ।
ਉਹੀ ਇਹਨਾਂ ਦੀ ਗਰਮੀ ਦੇ ਨਾਲ ਇਤਨੀੇ ਮਸ਼ਰੂਫ ਹੋ ਗਏ ਦੇ ਸੀ। ਆਪਣੀ ਹੈਲਥ ਵਿੱਚ ਧਿਆਨ ਹੀ ਨਾ ਰੱਖ ਪਾਂਦੇ ਸੀ।
ਹਾਂਜੀ ਹਾਂ। ਦੇਖੋ ਗਰਮੀ ਨਾਲ ਤੋਂ ਜ਼ਿਆਦਾ ਜ਼ਿਆਦਾ ਪਾਣੀ ਪੀਣਾ ਹੰਦਾ ਸੀ। ਤੇ ਹਾਈਟ ਰਹਿਣਾ ਸੀ ਪਰ ਕੀ ਕਰੇ ਸੀ, ਅ ਆਪਾਂ ਸੋਚਦੇ ਨੀ ਸੀ ਜਲਦੀ ਜਲਦੀ ਕਾਮ ਨਿਮਿਟਾ ਕੇ ਤੇ ਅਸੀਂ ਨਾਲ ਲੇਟ ਜਾਵਾਂਗੇ।
ਆਪਾਂ ਦੇਖੋ ਨਾ ਜਦ ਤੱਕ ਸਰੀਰ ਨਾਲ ਚੰਗਾ ਨੀ ਹੋਵੇ ਸੀ ਆਪਣਾ ਕੋਈ ਕੰਮ ਵੀ ਚੰਗਾ ਠੀਕ। ਤਰੀਕੇ ਸੇ ਨਹੀਂ ਕਰ ਸਕਦੇ।
ਦੇਖੋ ਸਰੀਰ ਕਾ ਆਪੇ ਹੀ ਧਿਆਨ ਰੱਖਣਾ ਪੜੇਗਾ, ਹੋਰ ਤਾਂ ਕੋਈ ਰੱਖੇਗਾ ਨਹੀਂ।
ਹਾਂਜੀ, ਉਹੀ ਹੈ ਨਾ ਦੇਖੋ ਦੀ ਚੰਗੇ ਸ਼ਰੀਰ ਦੇ ਵਿੱਚ ਅਪਣਾ ਐਕਸਰਸਾਈਜ਼ ਦੇ ਕਰਨਾ ਅਪਣਾ ਸ਼ਰੀਰ ਦਿਆਨ ਰੱਖਨਾ ਬੀ ਆਪਣੇ ਖਾਣੇ ਪੇ ਸਭ ਤੋਂ ਪਹਿਲੇ ਧਿਆਨ ਰੱਖਣਾ ਜ਼ਰੂਰੀ ਹੁੰਦਾ, ਹਰੀ ਸਬਜ਼ੀ ਦੇ ਵਿੱਚ ਵਿਟਾਮਿਨ ਦੇ ਆਇਰਨ ਵਗੈਰਾ ਜੋ ਮਿਲਦੇ ਸੀ। ਸਰੀਰ ਮੇ ਕਾਫੀ ਬਦਲਾਵ ਆ ਜਾਂਦੇ।
ਦੇਖੀ ਬਦਲਾਵ ਵੀ ਆਵੇ ਲੈਕੇ। ਬਦਲਾਵ ਵੀ ਤਭੀ ਆਵੇਗੇ, ਤਬ ਹੈਲਦੀ ਖਾਏਂਗੇ ਤੇ ਯੋਗਾ ਕਰੇਗੇ ਤੇ ਐਕਸਰਸਾਈਜ਼ ਕਰੇਗੇ ਤੇ ਵੋਕ ਪੇ ਜਾਵਂਗੇ। ਉਹ ਵੀ ਤਾਂ ਤਭੀ ਲੱਗੇਗਾ ਨੀ।
ਹਾਂ ਹਾਂ ਜੇ ਉਹ ਤਾਂ ਹੈ ਜੀ, ਉਹੀ ਨਾ ਦੇਖੋ ਜੇ ਅਗਰ ਦਿਨ ਪਹਿਲੇ ਦਿਨ ਸੇ ਸ਼ੁਰੂਆਤ ਹੀ ਨੀ ਕਰੀ ਤੂੰ ਆਪਣੇ ਥੋੜਾ ਥੋੜਾ ਜ ਆਪਣਾ ਰੋਜ਼ ਪੰਜ ਦਸ ਮਿੰਟਾਂ ਦੇ ਪਾਰਕ ਜਾਂਦਾ, ਸੇਰ ਵੇਰ ਕਰਦਾ ਆਪਣਾ ਸੁਬਾਅ ਉੱਠਦੇ ਆ ਆਪਣੇ ਯੋਗਾ ਕਰਨ ਓਮ ਨਮਸਕਾਰ ਦੇ ਵਗੈਰਾ। ਫਿਰ ਆਪਣਾ ਘਰ ਨਾਲੂ ਨਾ ਕੇ ਹਾਂ, ਆਪਣਾ
ਤੇ ਅੱਜ ਕਲ ਭੱਜ ਦੌੜ ਵਾਲੀ ਜ਼ਿੰਦਗੀ ਵਿੱਚ ਸਿਹਤ ਦਾ ਧਿਆਨ ਰੱਖਣਾ ਬਹੁਤ ਹੀ ਜ਼ਰੂਰੀ ਹੋ ਗਿਆ ਐ।
ਆਜੀ, ਆਪਣਾ ਦਿਨ ਮੇ ਤੇ ਸਤ ਅੱਠ ਗਿਲਾਸ ਦੇ ਪਾਣੀ ਪੀਣਾ ਚਾਹੀਦੇ ਪਾਣੀ ਦੇ ਕਾਫੀ ਠੀਕ ਸ਼ਰੀਰ ਮੇ ਕਾਫੀ ਚੇਂਜੇਜ ਆ ਜਾਂਦੇ ਨੇ।
ਮੈਂ ਤਾਂ ਸੋਚ ਰਿਹਾ ਸੀ ਕਿ ਯੋਗਾ ਸ਼ੁਰੂ ਕਰ ਲੋਕ ਲੋਕਾਂ ਕਹਿੰਦੇ ਨੇ ਯੋਗਾ ਦੇ ਨਾਲ ਸਾਨੂੰ ਆਪਣੀ ਖੁਰਾਕ ਦਾ ਵੀ ਪੂਰਾ ਖ਼ਿਆਲ ਰੱਖਣਾ ਪੜੇਗਾ। ਤੇ ਖੁਰਾਕ ਦਾ ਧਿਆਨ ਕੈਸੇ ਰੱਖੇ ਅਸੀਂ ਤੋਂ ਖਾਣ ਪਾਣ ਹੀ ਐਸ
ਹਾਂਜੀ, ਉਹੀ ਨਾ ਦੇਖੋ ਜੀ ਮੂੰਹ ਲਗਵਾ ਦੀ ਸਰਸੋਂ ਦਾ ਸਾਧ ਮੱਕੀ ਤੇ ਰੋਟੀ ਆਪਣਾ ਛਾਛ ਤੇ ਦਾਈ। ਕੁਛ ਵੀ ਤਾਂ ਚੇਂਜ ਕਰਨਾ ਨੀ ਚਾਹੁੰਦੇ ਹਲਕੇ ਹਲ ਗਏ ਜਿਤਨ ਨਮਕ ਤੇ ਮਿਰਜ਼ ਦੇ ਕੰਮ ਖਾਣਾ ਖਾਏ ਦੇ ਸੀ। ਉਤਨੀ ਸ਼ਰੀਰ ਮੈਂ ਕਮ ਪਰੇਸ਼ਾਨੀਆਂ ਹੋ ਜਾਂਦੀ ਆ।
ਲੋਕ ਕਹਿੰਦੇ ਨੇ ਕਿ ਜ਼ਿਆਦਾ ਤਲਿਆ ਭੁੰਨੀਆਂ ਖਾਇਆ ਚੀਜ਼ਾਂ ਫਾਸਟ ਫੂਡ ਨੂੰ ਖਾਵ ਸਭ ਨੂੰ ਛੱਡਣਾ ਪੜੇਗਾ ਤੇ ਯੋਗਾ ਕਰਨਾ। ਤੇ ਆਪਾਂ ਕੈਸੇ ਛੋੜੇਗੇ ਉਸਨੂੰ।
ਔਖਾ ਜੀ ਦੇਖੋ ਨਾ ਬਣਾਵਟ ਸਰੀਰ ਚਾਹੀਏ ਦੀ ਸਿਹਤਮੰਦ ਤੰਦਰੁਸਤੀ ਵਗੈਰਾ ਦੇ ਕੁਛ ਇਹਨਾਂ ਦੇ ਕੁਛ ਇਹਨਾਂ ਤ ਕਮਪਰੋਮਾਈਜ਼ ਕਰਨਾ ਪੜੇਗਾ।
ਹਾਂਜੀ ਸਹੀ ਦੱਸਿਓ। ਤੇ ਅੱਜ ਕੱਲ੍ਹ ਤੇ ਰੁੱਝ ਜੀ ਹੋਏ ਤੇ ਸਮੇਂ ਵਿੱਚ ਲੋਕਾਂ ਨੂੰ ਕਮਰ ਦਾ ਦਰਦ ਹੁੰਦਾ ਨੀ ਹੈ। ਤੇ ਇਹੀ ਸਭ ਹੁੰਦੇ ਨੀ ਅਸੀਂ ਚਹੀਏ ਕਿ ਅਸੀਂ ਸੂਰਜ, ਸੂਰਜ ਨਿਕਲਦੇ ਹੀ ਤਾਈ ਸੂਰਯ ਨਮਸਕਾਰ ਤੇ ਅਨੋਮ ਵਿਲੋਮ। ਨੂੰ ਆਪੇ ਰੋਜ਼ ਇਦਾਂ ਦੀ ਜ਼ਿੰਦਗੀ ਵਿੱਚ ਸ਼ਾਮਿਲ ਕਰ ਲਵੇ।
ਜੀ ਦੇਖੋ ਨਾ ਅੱਜ ਕੱਲ ਮਤਲਬ ਦੇ ਸਬਜ਼ੀ ਦੇ ਵਿੱਚ ਉਹ ਬਾਤ ਨੀ ਰਹਿੰਦੀ। ਉਮੇ ਦੇ ਇੰਜੈਕਸ਼ਨ ਲਗਾਏ ਲਗਾ ਨੂੰ ਜੋ ਵੀ ਛਟ ਛੋਟ ਪੈਸ ਹੁੰਦੇ ਜਿ ਮੈਨ ਲੱਗਦੇ ਮਹੀਨੇ ਦੇ ਸਾਲ ਹੁਣ ਇੱਕ ਦਿਨ ਮੈਂ ਦੋ ਦੋ ਦਿਨ ਮੈਂ ਸਬਜ਼ੀਆਂ ਦੇ ਬਣਦੇ ਤਿਆਰ ਹੋ ਜਾਂਦੀ ਆ
ਹਾਂਜੀ ਹਾਂਜੀ ਸਹੀ। ਪਰ ਆਪਾਂ ਤੋਂ ਕੰਟਰੋਲ ਕਰਨਾ ਪੜੇਗਾ ਤਾਂ ਅਸੀਂ ਥੋੜਾ ਵੇਟ ਵੀ ਇਥ ਨਾਲ ਹੋ ਗਿਆ ਸੀ ਕਿ ਕੰਟਰੋਲ ਹੀ ਨਹੀਂ ਹੋਣਾ ਖਾਣੇ ਵਿੱਚ।
ਹਾਂ, ਵੇਟ ਜਿਵਾ ਚ ਚਰਬੀ ਨਾਲ ਇਤਨੀ ਬਣ ਜਾਂਦੀ ਹੈ ਓਇਲ ਦੇ ਅੱਜ ਕੱਲ ਦੇ ਤੇਲ ਮੈਂ ਵੀ ਇਤਨੀ ਮਿਲਾਵਟ ਅਸੀਂ ਪਤਾ ਨੀ ਕੌਣ ਕੌਣ ਸ ਤੇਲ ਮਿਲਾਉਂਦੇ ਤੇ ਆਪਣਾ ਸਰਸੋਂ ਦਾ ਤੇਲ ਬਣਾਇਆ ਜਾਂਦਾ ਹੈ
ਹਾਂਜੀ ਇਹ ਤਾਂ ਹੈ ਪਤਾ ਨੀ ਕੁ ਦੇਖੋ ਮਾਰ ੇ ਲਾਨਾ ਹੀ ਪੜੇਗਾ ਨੀ ਤੇਲ ਆਪਾਂ ਤੋਂ ਬਣਾ ਨਹੀਂੀ ਸਕਦੇ
ਜੀ
ਤੇ ਹਰੀ ਸਬਜ਼ੀਆਂ
ਮੈਨੂੰ ਤਾਂ ਉਹੀ ਸਹੀ ਲੱਗਦਾ ਕਿ ਅਗਰ ਦੇ ਆਪਣੇ ਸਰੀਰ ਦੇ ਵਿੱਚ ਧਿਆਨ ਰੱਖਣਾ ਹੈ ਤਾਂ ਆਪਣਾ ਖਾਨਾ ਦੇ ਆਪਣੇ ਬੋਇਲ ਕਰਕੇ ਇਹਦੇ ਆਪਣਾ ਨਮਕ ਹਲਕਾ ਨਮਕ ਮਿਰਚ ਦੇ ਹਲਕਾ ਤੇਲ ਤੇ ਖਾਣਾ ਚਾਹੀਦੇ ਆਪਣਾ ਓਟਸ ਵਗੈਰਾ ਲੈਂਦੇ ਆਪਣਾ ਘੀਆ ਦੀ ਸਬਜ਼ੀ ਦੇ ਪਾਲਕ ਦੇ ਸਰਸੋਆ ਦਾ ਸਾਗ
ਤੇ ਅਸੀਂ ਚੰਗਾ ਖਾਵਾਂਗੇ ਤੇ ਰੋਜਾਨਾ ਯੋਗਾ ਕਰਾਾਂਗੇ ਤਾਂ ਸਾਡੀ ਬਿਮਾਰੀਆਂ ਨਾਲ ਲੜਨ ਦੀ ਤਾਕਤ ਮਜ਼ਬੂਤ ਹੋਵੇਗੀ ਤੇ ਕੋਈ ਬਿਮਾਰੀ ਵੀ ਸਾਡੀੇ ਨ ਲੈਣੀ ਆਵੇਗੀ
ਉਹੀ ਜਿ ਜਿਸਮਾਨੀ ਦੀ ਤਾਕਤ ਹੋ ਜਾਂਦੀ ਆਪਣਾ ਸਰੀਰ ਦੇ ਆਪਣਾ ਸਰੀਰਿਕ ਦੇ ਮਾਨਸਿਕ ਤੇ ਬੋਧਿਕ ਕਾਫ਼ੀ ਸੁਧਾਰ ਹੋ ਜਾਂਦੀ ਹਰ ਇੱਕ ਚੀਜ਼ ਮੈਂ
ਹਾਂਜੀ ਜਦੇ ਕਹਿੰਦੇ ਨੇ ਕਿ ਹਾਂਜੀ ਜੇ ਲੈ ਕਰ ਪਿੰਦੇ ਜ ਦਾ ਅੱਸੀ ਸੁੱਖ ਚਾਹੀਦਾ ਤਾਂ ਸਿਹਤ ਦਾ ਧਿਆਨ ਰੱਖਣਾ
ਹਾਂ ਹ ਹਾਂਜੀ ਹਾਂਜੀ ਹਾਂਜੀ ਹਾਂ ਉਹ ਤਾਂ ਹੈ ਜੀ ਉਹੀ ਕ ਨਾ ਦੇਖੋ ਜ ਅਗਰ ਲੰਬੀ ਉਮਰ ਚ ਆਈਦੇ ਆਪਣਾ ਸ਼ਰੀਰ ਮੈਂ ਕਾਫ਼ੀ ਸੁਧਾਰ ਲਾੇ ਦੇ ਆਪ ਨੇ ਸਭ ਪਹਿਲੇ ਤਾਂ ਰੂਟੀਨ ਮੈਂ ਯੋ ਐਡ ਕਰਨਾ ਸੀ ਕਿ ਆਪਣਾ ਯੋਗਾ ਕਰੇ ਤੇ ਸੁਬਾਹ ਸੁਬਾਹ ਪਾਰਕ ਜਾਵੇ ਦੇ ਸੁਬਾਹ ਦੇ ਪਾਰਕ ਜਾਣ ਦੀ ਲੋੜ ਹੀ ਹੋ ਜਾਂਦੀ ਕਿ ਆਪਣਾ ਹਮੇ ਲਗਦਾ ਹੈ ਕਿ ਕਾਫ਼ੀ ਸੁਧਾਰ ਹੋ ਸਕਦਾ ਹੈ ਸਰੀਰ ਮੇ ਵੀ
ਹਾਂਜੀ ਸਹੀ ਦੱਸਦੇਥ ਵੋ ਕਰ ਲਓ ਤੇ ਦੂਸਰੋ ਨਾਲ ਗੱਲ ਵੀ ਹੋ ਜਾਣ ਦੀ ਨ ਇਸ ਨਾ ਇਸ ਵਜ੍ਹ ਨੂੰ ਤੇ ਆਪਾਂ ਹੱਸੇ ਵੀ ਲੈਵਂਗੇ ਤੇ ਹਰੀ ਹਰੀ ਪੇੜ ਪੌਧਦੇ ਵਿੱਚ ਸਾਂਸ ਵੀ ਲੈ ਲਵੇਂਗੇ ਸੁਬਾਹ ਸੁਬਾਹ
ਉਹ ਹਾਂ ਦੇ ਗਸੋ ਨਾਲ ਦੇ ਪੇਰ ਨੰਗੇ ਪੈਰ ਚ ਚ ਜਾਂਦੇ ਕਾਫੀ ਪੈਰ ਮ ਰਿਲੀਫ ਮਿਲਦਾ ਬਿਮਾਰੀਆਂ ਦੇ ਖ਼ਤਮ ਹੋ ਜਾਂਦੀ ਸੀ
ਅੱਜ ਕੱਲ ਤੋਂ ਚੱਪਲ ਪਹਿਨ ਨੂੰ ਬਸ ਘਰ ਮ ਰਹਿ ਨ ਤੇ ਮਟੀ ਤੋਂ ਲੱਗਦੀ ਨੀ ਪੈਰੋਂ ਨਾਲ ਵਿੱਚ ਨਾ ਤਾਂ ਧੁੱਪ ਲੱਗਦੀ ਹੈ ਨਾ ਹੀ ਮਟੀ ਲੱਗਦੀ ਹੈ ਕਿਉਂਕਿ ਤੇ ਹੈ ਨਾ ਪੰਜ ਚੀਜ਼ਾਂ ਲੱਗਣੀੀਆਂ ਚਾਹੀਆਂ ਹੁੰਦੀਆਂ ਤੇ ਮਟੀ ਤੇ ਦੋ ਉ ਪਾਣੀ ਤੇ ਹਵਾ ਸਬ ਕੁਝ ਲੱਗਣਾ ਹੁੰਦਾ ਨੀ
ਉਹੀ ਦੇ ਦੇਖੋ ਤਾਂ ਕੁਦਰਤ ਦੀ ਦੇ ਨੇ ਸਾਰੀ ਦੇ ਪੇੜ ਦੇ ਪੌਦੇ ਆਪਣੇ ਇਹਦੇ ਪਾਾਨੀ ਹਰ ਚੀਜ਼ ਦਾ ਆਪਣਾ ਇਹ ਤਾਂ ਮਜ਼ਾ ਹੋ ਜਾਂਦਾ
ਹਾਂਜੀ ਦੇਖੋ ਅੱਜ ਕੱਲ੍ਹ ਛੋਟੇ ਛੋਟੇ ਬੱਚਿਆਂ ਨੂੰ ਵੀ ਐਵੇਂ ਚਸ਼ਮਾ ਲੱਗ ਗਿਆ ਹੈ ਤੇ ਫੋਨ ਚਲਾਉਦੇ ਆਉਦੇ ਤੇ ਐਕਸਰਸਾਈਜ਼ ਨਹੀਂ ਕਰਦੇ ਤੇ ਬਾਹਰ ਨੀ ਜਾਦੇ ਸਕੂਲ ਸ ਆਉਂਦੇ ਨੀ ਤੇ ਬੈਠ ਜਾਂਦੇ ਫੋਨ ਲੈ ਕੇ ਤੇ ਟੋਸਣ ਜਾਂਦੇ ਫਿਰ ਫਰ ਉਹ ਉਹਨਾਂ ਨੂੰ ਪਤਾ ਹੀ ਨਹੀਂ ਹੈ ਐਕਸਰਸਾਈਜ਼ ਕਰਨਾ ਬਾਹਰ ਨੂੰ ਐਕਟੀਵਿਟੀ ਕਰੇ ਜਾ ਕੇ
ਭਾਈ ਵਹੀ ਦੇ ਮਤਲਬ ਬੱਚੇ ਦੇ ਵੀ ਗਲਤ ਕਹਿ ਸਕਦੇ ਹ ਮਾਹੌਲ ਦਾ ਅਸਰ ਪੜ੍ਹਨਦਾ ਜ ਅਗਰ ਹਮ ਘਰ ਮ ਵੀ ਆਪਣੇ ਥੋੜੇ ਸੇ ਬਦਲਾਵ ਲਾਂਗੇ ਤਾਂ ਬੱਚੋ ਪੇ ਵੀ ਹੀ ਰਹਿੰਦਾ ਹਮਾਰੀ ਮਾਂ ਦੇ ਪਾਪਾ ਦੇ ਚਾਚਾ ਦੇ ਵਰਗੇ ਆਪਣੇ ਪਾਰਕ ਜਾਂਦੇ ਹੈਲਦੀ ਫੂਡ ਖਾਦੇ ਜੰਕ ਫੂਡ ਨੀ ਖਾਧਦੇ ਤਾਂ ਬੱਚੇ ਦੇ ਵ ਹੀ ਸਿੱਖੇਗਾ
ਲੋਕਾਂ ਵਿੱਚ ਸ਼ੂਗਰ ਵੀ ਬੀ ਆਮ ਹੋ ਗਿਆ ਸੀ ਅੱਜ ਕੱਲ ਤੋਂ
ਹਾਂਜੀ,
ਦੇਖੋ ਯੋਗਾ ਸਾਡੀ ਬਿਮਾਰੀ ਨਾਲ ਲੜਨ ਦੀ ਤਾਕਤ ਦੇਤਾ ਹੈ। ਤੇ ਸਾਡੇ ਸਰੀਰ ਨੂੰ ਸਟਰੋਂਗ ਬਣਾਂਦਾ ਹੈ। ਤੇ ਸਟਰੋਂਗ ਵੀ ਤੇ ਅ ਫਲੈਕਸੀਬਿਲਿਟੀ ਵੀ ਆਂਦੀ।
ਵਹੀ ਹੈਜੀ ਮਤਲਬ ਸੁਧਾਰ ਤਾਂ ਕਾਫ਼ੀ ਹੈ ਵਾਰੀ ਅਗਰ ਦੇ ਇੱਕ ਬਾਰ ਦਿਮਾਗ ਸੋਚਦੇ ਅਸੀਂ ਕਿ ਆਪਣੇ ਆਪ ਕੋ ਚੇਂਜ ਕਰਨਾ ਹੈ ਤੇ ਆਪਣੇ ਸਰੀਰ ਨੂੰ ਖ਼ਰਾਬ ਨੀ ਹੋ ਦਿੰਦਾ। ਤੋਂ ਹਰ ਕੰਮ ਆਸਾਨ ਹੋ ਜਾਂਦਾ।
ਇਹ ਸਭ ਠੀਕ ਰਹੇਗਾ ਸਰੀਰ। ਵੀ ਠੀਕ ਰਹੇਗਾ ਤੇ ਆਪਾਂ ਦਵਾਈ ਨਾਲ ਵੀ ਬਚੇ ਰਹੇਗੇ।
ਹਾਂਜੀ ਹਾਂਜੀ ਹਾਂਜੀ।
ਹੂੰ, ਦੇਖੋ ਵੱਡੇ ਬਜ਼ੁਰਗ ਲਾਏ ਤਾਂ ਯੋਗਾ ਇੱਕ ਵਰਦਾਨ ਇਸ ਨਾਲ ਗੋਡੀਆ ਦੇ ਕਮਰ ਤੇ ਕਮਰ ਮੈਂ ਦਰਦ ਤਾਂ ਬਿਲਕੁਲ ਠੀਕ ਹੋਰ ਜਾਂਦਾ।
ਬਿਲਕੁਲ ਹਕੀਕਤ ਜੀ ਮੈਨੂੰ ਮੈਨੂੰ ਤਾਂ ਐਸਾ ਲੱਗਦਾ ਜੀ ਪਹਿਲੇ ਦੇ ਲੋਕ ਉਹਦੇ ਵਿੱਚ ਮੈਂ ਤਾਕ ਤੇ ਨਾ ਸਰੀਰ ਦੇ ਵਿੱਚ ਇੱਕ ਗੁੱਸਾ ਦੇ ਮਾਰਦੇ ਆਪਣੇ ਸਾਰੇ ਕਾਮ ਹੋ ਜਾਂਦੇ ਅੱਜ ਕੱਲ੍ਹ ਦੇ ਲੋਕ ਉਹਦੇ ਕੁੱਛ, ਇਤ ਇਤਨੀ ਤਾਕਤ ਨੀ ਰਹਿੰਦੀ।
ਹਾਂਜੀ ਹਾਂਜੀ ਅੱਜ ਕਲੇ ਤੋਂ ਦੋ ਕਾਮ ਕਰਾ ਅੱਸੀਂ ਕਮਰ ਲੈ ਕੇ ਖੜੇ ਹੋ ਜਾਂਦੇ
ਥੋੜ੍ਹਾ ਸਦੇ ਬਾਲਟੀ ਦੇ ਪਾਣੀ ਵੀ ਭਰ ਕੇ ਉਠਾ ਲੈਂਦੇ ਉਸਨੇ ਵੀ ਕਮਰ ਰਹਿ ਜਾਂਦੀ ਗੋਡੋ ਮੈਂ ਦਰਦ ਹੋ ਜਾਂਦੀ ਸੀ।
ਹਾਂਜੀ ਹਾਂਜੀ ਹਾਂਜੀ। ਸਹੀ ਬਸ ਐਵੇਂ ਹਾਲ ਹੋ ਰਿਹਾ ਸੀ ਲੋਕ ਵਗਾਂ ਨੂੰ ਤੇ ਬੱਚੇ, ਚਲੂੰ ਵੀ ਇਹੀ ਹਾਲ ਹੋ ਰਿਹਾ ਸੀ।
ਹਾਂਜੀ ਹਾਂਜੀ ਔਰ ਪਹਿਲੇ ਕਿ ਲੋਕਾਂ ਨੇ ਇਤਨੀ ਮਿਹਨਤ ਤੋਂ ਜਾਂਦੀ ਸੀ ਆਪਣੀ ਖੇਤੀ ਖੇਤੀਬਾੜੀ ਆਸਾਨੀ ਨੂੰ ਹੁਣ ਜਾਂਦੀ ਆਪਣੇ ਘਰ ਦੇ, ਸਾਰੇ ਕਮ ਦੇ ਕਰ ਲੈਂਦੇ ਕੋਈ ਦਰਦ ਨੀ ਕੋਈ ਸ਼ਿਕਾਇਤ ਨੀ ਹੁੰਦੀ ਸੀ।
ਦੇਖੋ ਅੱਜ ਕੱਲ ਨਾ ਹਾਰਟ ਅਟੈਕ ਕਿੰਨੀ ਬਿਮਾਰੀਆਂ ਹੋ ਰਹੀ ਸੀ। ਕਿੰਨੇ ਪੜ ਰਹੇ ਸੀ ਮਾਂ ਵੇਲੇ ਹੱਟ ਟੇਕ ਤੇ ਲੋਕਲ ਨੂੰ। ਵੀ ਸਮਝ ਨਹੀਂ ਆਉਂਦੀ ਕਿ ਹਮ, ਤਾਜ਼ੀ- ਤਾਜ਼ੀ ਹਵਾ ਲੇ। ਸੁਬਾਹ- ਸੁਬਹ ਉੱਠੇ ਤੇ ਆਪਣੇ ਕੰਮ ਕਰੇ। ਤੇ ਆਪਣੀ ਯੋਗਾ ਜਾਂ ਆਪਣੀ ਸੈਰ ਸਪਾਟੇ ਕਰੇ।
ਹਾਂਜੀ- ਹਾਂਜੀ। ਉਹ ਇਹਨਾਂ ਦੇ ਲੋਕ ਦੇ ਕੁਛ ਤੇ ਕੁਛ ਲੋਕਾਂ ਦਾ ਐਸਾ ਲੱਗਦਾ ਹੈ, ਜ਼ਿੰਦਗੀ ਦੇ ਜ਼ਰੂਰੀ ਹੈ ਕੁਛ ਬੰਦਾ ਸੋਚ ਕਿ ਚਲੋ ਕੋਈ ਨੀ ਜੋ ਹੈ, ਜੈਸਾ ਹੈ, ਜੀ ਚੰਗਾ ਹੈ।
ਦੇਖੋ ਜਿੰਨ ਲੋਕੋ ਕੇ ਪਾਸ ਟਾਈਮ ਨਹੀਂ ਹੈ ਤਾਂ ਉਹ ਨੂੰ ਤੋਂ ਹਮ ਕੁਝ। ਕੈਨ ਹੀ ਨਹੀਂ ਸਕਦੇ।
ਹਾਂਜੀ।
ਤੇ ਜਿਨਾ ਪਾਸ ਟਾਈਮ ਹੈ ਤੇ ਸਕਰੋਲਿੰਗ ਵਿਚ ਆਪਣਾ ਟਾਇਮ ਵੇਸਟ ਕਰਦੇ। ਸੇਹਤ ਨੂੰ ਨਹੀਂ ਦੇਖਦੇ।
ਹਾਂਜੀ। ਅ ਮੈਂ ਤਾਂ ਉਹੀ ਦੇ ਕੋਸ਼ਿਸ਼ ਤੇ ਕਰਨੀ ਚਾਹੀਦੀ ਕਿ ਆਪਣੇ ਖਾਣੇ ਵਿੱਚ। ਸੁਧਾਰ ਲਾਵੇ। ਹਨਾ ਓਇਲ ਦੇ ਆਪਣੇ ਚੱਟ ਮਸਾਲੇ ਦੇ ਛੋਹਣ ਦੇ ਬਣਦੇ ਕਾਫੀ।
ਹਾਂਜੀ ਤਵੀ ਸਿਹਤ ਠੀਕ ਹੋ ਜਾਂਦੀ ਤੇ ਬੱਚੇ। ਕਿਉਂਕਿ ਇਹੀ ਸਿਖਾਣਾ ਹੁੰਦਾ ਕਿ ਯੋਗਾ ਕਰੋ ਤੇ ਐਕਸਰਸਾਈਜ਼ ਕਰੋ। ਸਿਹਤ ਨਾਲ ਧਿਆਨ ਰੱਖੋ। ਤੇ ਅੱਛਾ ਖਾਓ ਹੈਲਦੀ ਖਾਓ ਵਾਰ ਤੱਲਾ ਭੁਣਾ ਨਾ ਖਾਓ।
ਆ ਦੇਖ ਅੱਜ ਕੱਲ੍ਹ ਦੇ ਬੱਚੇ ਦੇ ਵੀ ਮੋਮੋ ਤੇ ਪੀਜ਼ਾ ਤੇ ਬਰਗਰ ਦੀ ਇਤਨੀ ਜ਼ਰੂਰਤ। ਤੋਂ ਜਾਂਦੀ ਸੀ ਖਾਨੇ ਕਿਉਂ ਹਾਂ ਉਨ ਕੋ ਦੇਖੋ ਇਹ ਖਾਨ ਦੀ। ਸਾਰੀ ਸਬਜ਼ੀ ਦੀ ਲੋੜ ਹੀ ਨੀ।
ਨਹੀਂ ਸਬਜ਼ੀ ਤੋਂ ਖਾਣ ਨੀ ਹੁੰਦੀ ਤੇ ਮੈਂ ਤਾਂ ਆਪਨੇ ਬ ਜੋ ਉਹਨੂੰ ਸਬਜ਼ੀ ਖਿਲਾਵਾਂਗੀ ਆ।
ਹਾਂਜੀ- ਹਾਂਜੀ।
ਆਪੋ ਵੀ ਕੋਸ਼ਿਸ਼ ਕਰਨਾ ਕਿ ਸਬਜ਼ੀ
ਚੰਗਾ ਜੀ ਜੇ ਮਤਲਬ ਆਪਣੇ ਡਾਇਟ ਦਾ ਪਲਾਨ ਚੇਂਜ ਕਰਨਾ ਤਾਂ ਪੜੇਗਾ ਅਪਨਾ ਖਾਨ- ਪਾਨ ਦੇ, ਅਪਨਾ ਰੋਜ਼ ਸੁਭਾ ਦੇ, ਟਾਈਮ -ਟੇਬਲ ਸੁਬਾਹ ਜਲਦੀ ਉੱਠਣ ਦੇ ਵਿੱਚ ਕਾਫ਼ੀ ਅਸਰ ਹੋ ਜਾਂਦਾ ਵੇ।
ਹਾਂਜੀ- ਹਾਂਜੀ ਤੁਸੀਂ ਵੀ ਇਸ ਬਾਤ ਦਾ ਧਿਆਨ ਰੱਖੋ ਤੇ ਆਪ ਵੀ ਰੱਖੇਗੇ।
ਹਾਂਜੀ ਔਖਾ ਚਲੋ ਚਲੋ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ।